ਹੈਲੋ। ਬੋਲੋ, ਬੋਲੋ ਸੱਸ ਸ੍ਰੀ ਅਕਾਲ। ਵਧੀਆ।
ਕੀ ਕਰਦੇ ਪੇ?
ਕੁਛ ਨੀ।
ਅੱਛਾ, ਕਰਲੋ ਕੁਛ, ਕਰਲੋ ਕੁਛ।
ਨਹੀਂ, ਅਜੇ ਤਾਂ ਕੁਛ ਨਹੀਂ ਕਰ ਰੇ ਵੇਲੇ ਆ।
ਹੁੰ। ਉਹ ਤੇ ਹੈਗਾ ਬਟ ਮੈਂ ਹਾ ਕਰਲੋ ਕੁਛ, ਕੁਛ। ਕਰੋ ਉੱਥੇ ਕੀ ਐ। ਕਰਨ ਨੂੰ ਬ ਬੋਤ। ਕੀਤਾ ਕੁਝ?
ਕੀ ਕੁਛ ਐ ਬੋਤਾ।
ਕਰਨ ਆਲਾ ਬੰਦਾ ਹੋਨਾ ਚਾਹੀਦਾ ਬੱਸ।
ਕੀ ਕੁਛ ਐ ਬੋਤਾ।
ਬੋਤ। ਕੁਛ ਦੁਨੀਆਂ ਤੇ ਕਰਨਾ, ਕਿ ਕੁਛ ਘਾਟਾ ਐ।
ਨਹੀਂ ਕੋਈ ਹਿੰਟ ਵੀ ਤੇ ਦੋ ਨਾ ਕਿ ਬੋਤ ਕੁਛ ਤੇ ਹੈ। ਕੁਛ
ਹੁੰ, ਜੋ ਮਨ ਕਰਦਾ ਉਹ ਕਰ ਲੋ।
ਅੱਛਾ।
ਹੁੰ,
ਠੀਕ ਐ। ਹੈ?
ਹਿੰਟ ਨੀ ਮੈਂ ਦਿੰਦਾ ਹੁੰਦਾ ਕੋਈ ਗਲਤ ਸਮਝ ਲਏ ਤਾਂ ਫਾਇਦਾ
ਸਭ ਕੁਛ ਆਂਦਾ। ਸਟੱਡੀ ਹੋ ਗਈ, ਕੰਮ ਹੋ ਗਿਆ।
ਕਮ ਤੇ ਬਥੇਰੇ।
ਹਾਂ ਕੰਮ ਤੇ ਬੋਤ ਨੇ।
ਗੁਲਾਬ ਦੇ ਪੱਤੇ ਲਾ ਮੈ ਨੌਜ ਤੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਗ਼ੁਲਾਬ ਦੀ
ਅੱਛਾ ਗੁਲਾਬ ਤੇ ਉ ਵੀ ਤਾਂ ਬੰਦਾ ਨਾ ਕਹਿੰਦੇ ਨੇ ਗੁਲਾਬ ਦੇ ਪਤੀ ਚਟਨੀ ਬਣਦੀ ਹੈ ਕੁਛ ਸ਼ਾਇਦ ਕੀ ਨਹੀਂ
ਸਹੀਦੀ ਦੇ ਦੂਜਾ ਬਣਾਉਂਦੇ ਨਾ
ਐਵੇਂ, ਕਿੱਥੇ ਪਾਉਂਦੇ ਨੇ ਕੋਈ ਨੀ ਪਾਉਂਦੇ ਇਹਂ ਤਾਂ ਉਹ ਬੰਦਾ ਕੀ ਕਹਿੰਦੇ ਨੇ ਮੇਰੀ ਨਾਨੀ ਬਣਾਉਂਦੀ ਸੀ। ਉਹ ਕੁਛ ਗੁਲਾਬ ਦੇ ਫੁੱਲਾਂ ਨੂੰ ਨਾ ਮ ਮਿੱਠੇ ਚ ਬਣਾਉਂਦੇ ਸੀ ਬਿਲਕੁਲ ਸੇਮ ਉਹ ਵੀ ਫੁੱਲ ਪਾ ਕੇ ਨਾ ਉਹਥੇ ਕੁਛ ਮਿੱਠਾ ਵਗੈਰਾ ਪਾ ਕੇ ਪਤਾ ਨੀ ਕੀ ਬਦਾ ਸੀ ਉਹ
ਹਾਂ। ਤੇ ਪੱਤੇ ਸੁਕਾ ਕੇ ਫਰ ਬਣਦਾ ਨਾ ਇਹ ਏ ਏਦ ਏਦੇ ਉਹ ਕੁਛ ਹੁੰਦੇ ਨੇ ਕੀ ਕਹਿੰਦੇ ਨ ਹੂੰ ਕੀ ਕਹਿੰਦੇ ਨ ਸੈਂਟਾਂ ਬਣਦੀਆਂ ਹਨ ਪਰਫਿਊਮ
ਉਹ ਚੀਜ਼ ਬੋਲ ਰਹੀਾਂ ਮੈਂ
ਹਾਂ ਉਹ ਵੀ ਬਣਦੀਆਂ ਸਾਬਣ ਬਣਦੇ ਗੁਲਾਬ ਲਕਸ਼ ਸਾਬਣ ਏਦਾਂ ਹੀ ਬਣਦਾ ਨਾ ਰੋਜ਼ ਦਾ
ਅੱਛਾ
ਹੂੰ
ਸਹੀ ਹੈ। ਨਹੀਂ ਪਰ ਗੁਲਾਬ ਦੀ ਖਾਣ ਵਾਲੀ ਚੀਜ਼ ਦਾ ਮੈਨੂੰ ਨਾਮ ਹੀ ਆ ਰਿਹਾ ਉਹ ਬੜੀ ਅੱਛੀ ਬਣਦੀ ਹੈ ਗੁਲਾਬ ਦੇ ਫੁੱਲ ਸੁਕਾ ਕੇ ਨਾ ਉਹਨੂੰ ਵੱਖਰਾ ਵੱਖਰੇ ਪੱਤੇ ਕਰਕੇ ਫਿਰ ਸ਼ਾਇਦ ਕਿਸੇ ਮਿੱਠੀ ਚੀਜ਼ ਚ ਪਾਉਂਦੇ ਏ ਸ਼ਾਇਦ ਗੁੜ ਵਿੱਚ ਪਾਉਦੇ ਹੈ ਪਤਾ ਨਹੀਂ ਸ਼ਾਇਦ ਵਿੱਚ ਪਤਾ ਨਹੀਂ ਕਿਹਦੇ 'ਚ ਪਾਉਦੇ ਹੈ
ਹੂੰ
ਇੱਕ ਵਾਰੀ ਖਾਦੀ ਦੀ ਹੈ ਮੈਂ ਉਹ ਬਸ ਉਹ ਅੱਛੀ ਹੁੰਦੀ ਹੈ। ਕਹਿੰਦੇ ਸਿਹਤ ਲਈ ਪਰ ਪਤਾ ਨੀ ਕਿਸ ਚੀਜ਼ ਲਈ ਕੰਮ ਆਉਂਦੀ ਹੈ।
ਹੋਰ
ਵਧਿਆ
ਹਾਂ ਉਹ ਤੇ ਹੈ ਹੀ ਐ ਇਨਸਾਨ ਤਾਂ ਵਧੀਆ ਹੀ ਹੁੰ ਇਨਸਾਨ ਕਦੀ ਵਧੀਆ ਨਹੀਂ ਹੁੰਦੇ ਸੁਣਿਆ।
ਨਹੀਂ ਇਨਸਾਨ ਤਾਂ ਵਧੀਆ ਹੁੰਦੇ ਨੇ ਇਨਸਾਨ ਦੇ ਅੰਦਰ ਜਿਹੜੀਆਂ ਆਦ ਆਦਤਾਂ ਹੁੰਦੀਆਂ ਨਾ ਉਹਨਾਂ ਤੇ ਕਰਦਾ ਹ ਇਨਸਾਨ ਕੇਜੋ ਹੈ।
ਅੱਛਾ
ਕਿੱਦਾਂ ਦਾ ਇਨਸਾਨ ਬਟ ਇਨਸਾਨ ਬਹੁਤ ਅੱਛੀ ਚੀਜ਼ ਵੀ ਹੈ ਇਨਸਾਨ ਤੋਂ ਗੰਦੀ ਚੀਜ਼ ਵੀ ਕੋਈ ਨਹੀਂ
ਅੱਛਾ
ਹੂੰ ਅੱਜ -ਕੱਲ ਲੋਕਾਂ ਦੀ ਲਿਆਕਤ ਨਹੀਂ ਨਾ ਰਹਗੀ।
ਆਹੋ।
ਪਰੋਸਾ ਨੀਂ ਰਿਹਾ।
ਐਸਾ ਕੁਛ ਨਈਂ ਏੰ, ਕਈ ਲੋਕਾਂ ਤੇ ਭਰੋਸਾ ਕਰ ਵੀ ਸਕਦੇ ਆ, ਪੰਜੇ ਉਂਗਲਾਂ ਇੱਕ ਬਰਾਬਰ ਨਈਂ ਹੁੰਦੀਆਂ।
ਨਹੀਂ ਉਹ ਤਾਂ ਹੈਗਾ, ਬਟ ਹਜ਼ਾਰਾਂ ਵਿੱਚ ਇੱਕ ਦੋ ਚੰਗੇ ਹੁੰਦਾੁੰ ਦਾ ਕੀ ਫ਼ਾਇਦਾ
ਤੇ ਇੱਕ ਦੋ ਚੰਗੇ ਹੋਣਦੇ ਇਨਸਾਨ, ਹੋ ਜਾਂ ਇੱਕ ਦੋ ਚੰਗਾ ਤੇ ਹੈ ਨਾ।
ਉਹ ਹੈ ਤਾਂ ਹੈ, ਹੈ ਦਾ ਨਾਂ ਦੇ ਬਰਾਬਰ ਹੈ ਨਾ।
ਹਾਂ, ਐਸਾ ਵੀ ਕਹਿ ਸਕਦੇ ਹਾਂ।
ਠ
ਐਸਾ ਕਹਿ ਸਕਦੇ ਹਾਂ।
ਕ ਵ ਵਧੀਆ ਬਹੁਤ ਅੱਛਾ।
ਗਏ ਹੈ ਮ ਜੀ ਕ
ਤੁਸੀਂ ਦਾ ਸਭ ਕੁਛ
ਗਿਆਆ ਨਾਸ਼ਤਾ ਵਗੈਰਾ ਬਨਾਨੈ ਆ ਬਨਾਵਾਂਗੇ
ਕੀੇਰਨਾ।
ਨਾਸਤਾ ਬਨਾਨੈ ਤੇ, ਸਾਡੇ ਅੱਠ- ਨੋ ਵਜੇ ਕਰਨਾ ਏ
ਸਟਾਟ ਕਿੰਨੇ ਵਜੇ ਕਰਨਾ? ਨਾਸਤਾ ਕਿੰਨੇ ਵਜੇ ਬਣਾਣਾ ਸਟਾਟ ਕਰਨਾ?
ਜਦੋਂ ਸਾਰੇ ਆ ਜਾਨਗੇ ਸਮਾਨ ਵਗੈਰਾ ਲੈ ਕੇ, ਇਸ ਟਾਈਮ ਜੇ ਕੋਈ ਬਜ਼ਾਰ ਗਿਆ, ਕੋਈ ਕੁਛ ਸਮਾਨ ਲੈਨ, ਕੋਈ ਕੁਛ ਸਮਾਨ ਲੈਨ ਗਿਆ।
ਅੱਛਾ-ਅੱਛਾ। ਫਿਰ ਸਾਰੇ ਓ ਲੈ ਕੇ ਆਨਗੇ, ਫਿਰ ਬਨਾਨਾ। ਸਾਰਟ ਕਰੋਗੇ
ਮੈਂ, ਸਾੜੇ ਅੱਠ ਵਜੇ ਜਾਵਾਂਗੀ ਨੀਚੇ, ਸਾੜੇ ਅੱਠ, ਅੱਠ ਚਾਲੀ- ਅੱਠ ਪੰਜਾਹ ਤੇ ਜਾਵਾਂਗੀ। ਮੈਨੂੰ ਟਾਈਮ ਕਿੰਨਾ ਲੱਗਦਾ ਬਨਾਨ 'ਚ ਦਸ ਮਿੰਟ ਲੱਗਦੇ ਆ।
ਪ ਲੈਣੀ। ਇਹਦੇ ਮ-ਮਸ਼ੀਨ ਤੋਂ ਜਲਦੀ ਫਾਸਟ ਤੁਹਾਡੀ ਓ ਕੀ? ਏਦਾਂ ਕੀ ਏ, ਕਿੱਦਾਂ ਬਣਾਂਨਦੇ ਆ? ਐਵੇਂ ਪਾਣੀ ਵਿੱਚ ਘੋਲ ਘਰ, ਕਿਸੇ ਨੂੰ ਦੇਦਿਓ।
ਨਈੰ, ਐਸਾ ਨਈੰ ਐੰ।
ਹਮ
ਦੇਖੋ, ਤਿੰਨ ਗੈਸਾਂ ਨੇ, ਠੀਕ ਐ। ਇੱਕ ਇੰਡਕਸ਼ਨ ਹੈ, ਦੋ ਗੈਸਾਂ ਨੇ। ਇੱਕ ਤੇ ਸਬਜ਼ੀ ਰੱਖਾਂਗੇ, ਇੱਕ ਤੇ ਦਾਲ ਰੱਖਾਂਗੇ, ਇੱਕ ਤੇ ਫੁਲਕੇ ਬਨਾਵਾਂਗੇ ਗੱਲ ਖਤਮ। ਤਿੰਨ-ਤਿੰਨ, ਤੀਨੋ ਚੀਜ਼ਾਂ, ਹੈਂਡ ਟੂ ਹੈਂਡ ਬਨ ਰਈੰਆਂ ਨੇ।
ਗੈਸ।
ਹੋਰ ਤੇ ਤਿੰਨ ਗੈਸ ਤੇ ਤਿੰਨੋ ਯੂਜ ਕਰੋ ਨਾ, ਇੱਕ ਗੈਸ ਤੇ ਘੰਟਾ ਖੜੇ ਰਹੋ ਗਰਮੀ ਵਿੱਚ। ਨਈਂ, ਐਦ ਤਿੰਨੋਂ ਯੂਜ ਕਰੋ।
ਚੀਜ਼ ਚੱਲਦੀ ਰੈਣੀ ਚਾਹੀਦੀ ਹੈ। ਬੇਕਾਰ ਨਹੀਂ ਹੁੰਦੀ ਹੈ। ਚੀਜ਼ ਨਹੀਂ ਚਲਾਓਗੇ ਤਾਂ ਪਈ ਪਈ ਬੇਕਾਰ ਹੋ ਜਾਏਗੀ।
ਹੂੰ
ਇਸ ਕਰਕੇ
ਹਾਂ, ਉਹ ਵੀ ਤਾਂ ਹੈਗਾ।
ਮੇਰਾ ਕੰਮ ਹੱਦ ਤੋਂ ਹੱਦ, ਪੰਦਰਾਂ ਮਿੰਟ ਚ ਮੈਂ ਚਾਹਵਾਂ ਤਾਂ ਨਿਪਟਾ ਲੈਂਨੀ ਆ। ਪਰ ਮੈਂ ਨਿਪਟਾਂਦੀ ਨੀ ਆ। ਮੈਨੂੰ ਆਲਸ ਪਰ
ਹਾਂ। ਏ ਤੇ ਗੱਲ ਹੈ।
ਪੰਦਰਾਂ-ਵੀਹ ਮਿੰਟ ਚ ਤੂੰ ਸਾਰਾ ਕੰਮ ਕਰ ਸਕਦੀ ਹੈ। ਆਪਣੇ ਘਰ ਦਾ, ਪਰ ਮੈਂ ਨਹੀਂ ਕਰਦੀ।
ਉਹੀ ਆ ਨਾ ਚੰ, ਉਹੀ ਉਹਨੂੰ ਚੰਗੀਆਂ ਆਦਤਾਂ ਕਿਉਂ ਰਹਿੰਦੀ ਹੈ, ਆਪਣੇ ਅੰਦਰ?
ਕੁਛ-ਕੁਛ ਮਾੜੀਆਂ ਵੀ ਹੋਣੀਆਂ ਚਾਹੀਦੀ ਏ।
ਨਾ-ਨਾ ਮੀੜੀ ਨੀ। ਮਾੜੀ ਨੁਕਸਾਨ ਦਿੰਦੀ ਹੈ। ਮਾੜੀ ਦਾ ਸਵਾਦ, ਮਾੜੀ ਦਾ ਉਸ ਤੋਂ ਬਾਅਦ ਦੋ ਦਿਨ ਹੀ ਹੁੰਦਾ, ਵੱਧਦੀ ਪੂਰੀ ਜ਼ਿੰਦਗੀ ਚ ਰੋਉਣਾ ਹੀ ਹੁੰਦਾ ਹੈ।
ਨਹੀਂ ਤੇ ਕਿੰਨੀ ਕੰਮ ਨਿਪਟਾ ਕੇ ਫਿਰ ਕੀ ਕਰਨਾ। ਕਿਤੇ ਜਾਣਾ ਤੇ ਨਹੀਂ ਹੈਣਾ, ਨਹੀਂ ਜਾਣਾ ਘਰ ਆਨਾ। ਆਰਾਮ ਨਾਲ ਕਰੋ, ਰਿਲੈਕਸ ਨਾਲ, ਅਧਾ ਘੰਟਾ, ਫਾਈਵ ਮਿੰਟ ਕੰਮ ਕਰੋ ਅੱਧਾ ਘੰਟਾ ਲੇਟ ਜਾਓ ਫਿਰ ਪੰਜ ਮਿੰਟ